ਅਕਾਲ ਜੀ।
ਹਾਂ।
ਸਤ ਸ਼ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।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
ਵਧੀਆ ਜੀ, ਵਧੀਆ। ਤੁਸੀਂ ਸੁਣਾਓ ਜੀ?
ਸਾਡੇ ਵੀ ਵਧੀਆ, ਹੋਰ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਆਂ, ਕਿ ਮੌਸਮ ਦੇਖੋ, ਕਿਵੇਂ ਮਤਲਬ ਬਦਲਦਾ ਰਹਿੰਦਾ ਹੈ, ਕਿ ਕਿਵੇਂ, ਕ ਕਦੇ ਸਰਦੀ, ਤੇ ਕਦੇ ਗਰਮੀ ਕਦੇ ਪਤਝੜ ਤਾਂ ਕਿਵੇਂ, ਮਤਲਬ ਕਵੇ ਠੰਡ ਆ ਜਾਂਦੀ ਹੈ।
ਹੂੰ, ਇਹੀ ਆ ਨਾ ਇਹ ਇਸ ਹਿਸਾਬ ਨਾਲ ਬਦਲਦਾ ਵਾ, ਇਹਦਾ ਵੀ ਟਾਈਮਿੰਗ ਹੁੰਦਾ ਵਾ ਨਾ, ਕਿ ਹਾਂ ਬਈ ਮੰਨਲੋ- ਇਹ ਆਪਣਾ ਮਾਰਚ ਤੋ ਅਪ੍ਰੈਲ ਤੋਂ ਲੈ ਕੇ ਜੂਨ- ਅਗਸਤ। ਤੱਕ ਤਾਂ ਥੋੜਾ ਮੌਸਮ ਅਗਾਊਗਾ ਗਰਮੀਆਂ ਦਾ, ਫੇਰ ਉਹ ਤੋਂ ਬਾਅਦ ਅਪਣਾ ਹਲਕੀ-ਹਲਕੀ ਕੀ ਜੀ ਠੰਡ ਆਜੂਗੀ। ਜਨ, ਦਿਸੰਬਰ, ਜਨਵਰੀ'ਚੇ ਵਧੀਆ, ਮਤਲਬ ਜ਼ਿਆਦਾ ਠੰਡ ਹੋ ਜਾਂਦੀ ਆ।
ਬਿਲਕੁਲ-ਬਿਲਕੁਲ ਠੀਕ ਕਿਆ ਤੁਸੀ, ਜਿਵੇਂ ਤੁਹਾਨੂੰ ਪਤਾ ਈ ਐ ਕਿ ਜਿਵੇਂ ਅ, ਗਰਮੀਆਂ ਆਂਦੀਆਂ ਨੇ, ਤਾਂ ਮਤਲਬ ਕਿ, ਮਤਲਬ ਕਿੰਨੀ ਠੰਡੀ ਗਰਮ ਹਵਾ, ਹਵਾਵਾਂ ਚੱਲਨ-ਚੱਲਣ ਲੱਗ ਜਾਂਦੀਆਂ ਨੇ, ਔਰ ਉਹਦੇ ਨਾਲ ਮਤਲਬ ਤੁਸੀਂ ਦੇਖ ਖਿਆ ਹੋਇਗਾ, ਸੂਰਜ ਦੀ ਤਪਸ਼ ਵੀ ਕਿੰਨੀ ਜ਼ਿਆਦਾ ਵੱਧ ਜਾਂਦੀ ਐ। ਐਨੀ ਗਰਮੀ ਹੋ ਜਾਂਦੀ ਏ, ਤੇ ਗਰਮੀ'ਚ ਤਾ ਜੀਅ ਕਰਦਾ ਬੰਦਾ ਮਤਲਬ ਜਿਵੇਂ, ਇਹ ਸਭ ਤੁਸੀਂ ਵੇਖਿਆ ਹੋਇਗਾ, ਅਹ ਮੋਸਮ ਦੇ ਅਕੋਰਡਿੰਗ ਹੀ ਆਪਾਂ ਖਾਣਾ ਵਗੈਰਾ ਬੀ, ਔਰ ਜੋ ਕੁੱਛ ਖਾਂਦੇ ਪੀਂਦੇ ਆਂ, ਕੱਪੜੇ ਪਹਿਨਦੇ ਆਂ, ਉਹ ਮੌਸਮ ਦੇ ਮੁਤਾਬਿਕ ਹੀ ਪਹਿਨਦੇ ਆ, ਤੁਹਾਨੂੰ ਪਤਾ ਹੀਹੈ, ਅ ਬ ਜਿਵੇਂ ਗਰਮੀਆਂ ਵਿੱਚ ਆਪਾ ਕੌਟਨ ਦੇ ਕੱਪੜੇ ਪਹਿਨਦੇ ਹਾਂ, ਉਹ ਫਿਰ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲਦੀ ਐ ਉਹਦੇ ਨਾਲ। ਔਰ ਆਪਾ ਖਾਣ ਵਿੱਚ ਵੀ ਜਿਵੇਂ, ਆਪ ਤੁਸੀਂ ਵੇਖਿਆ ਹੋਇਗਾ। ਠੰਡਾ ਖਾਣਾ ਜ ਜ਼ਿਆਦਾ ਪਸੰਦ ਕਰਦੇ ਆ, ਜਿਵੇਂ ਜੂਸ ਵਗੈਰਾ ਪੀਲਿਆ ਲਾ ਲੱਸੀ ਪੀਲੀ, ਛਾਛ ਪੀਲੀ, ਨਾਰੀਅਲ ਪਾਣੀ ਪੀਲਿਆ। ਯਾ ਨਿੰਬੂ ਪਾਣੀ ਬਣਾਲਿਆ, ਕਿੰਨਾ ਵਧੀਆ ਲੱਗਦੈ।
ਹਾਂਜੀ, ਇਹ ਗਰਮੀਆਂ, ਦੇ ਤੇ ਵਿੱਚ ਤਾ ਇਹ ਵਧੀਆ ਹੀ ਹੁੰਦਾ ਵਾ। 'ਤੇ ਠੰਡ ਦੇ ਵਿੱਚ ਸਾਨੂੰ ਚਾਈਦੀ ਆ, ਜਿਵੇਂ ਕਿ ਕੋਟ, ਕੋਈ ਕੋ ਹੋਵੇ ਇਹ ਸਾਨੂੰ ਅ, ਆਪਣਾ ਦਸ ਮਿੰਟ
ਹਾਂਜੀ।
ਦਸ ਮਿੰਟ, ਬਾਰਾ ਗਲ ਗਰਮੀਆਂ'ਚ ਨੇਸਕਵੇ, ਕੋਲਡ ਵੀ ਹੋ ਗਈ ਤੇ
ਬਿਲਕੁੱਲ-ਬਿਲਕੁੱਲ, ਹੁਣ ਦੇਖੋ ਸਾ ਗਰਮੀਆਂ ਵਿੱਚ ਤਾ ਦੇਖੋ, ਬੱਚੇ ਵੀ ਕਿਵੇਂ ਸਾਨੂੰ ਬਹੁ, ਮਤਲਬ ਬੱਚਿਆਂ ਨੂੰ ਵੀ ਹੁੰਦਾ ਕਿ ਸ਼ੇਕ ਵਗੈਰਾ ਆਪਾ ਪੀਏ। ਪੀਵਾਂ, ਪੀਂਦੇ ਆ ਤਾਂ ਕਿੰਨੀ ਰਾਹਤ ਮਿਲਦੀ ਹੈ, ਸਾਨੂੰ।
ਸਮ ਦੇ ਹਿਸਾਬ ਇੱਕ ਆਪਣਾ ਗਰਮੀਆਂ ਦੇ ਵਿੱਚ ਤਾਂ ਕੁਝ ਜਿਵੇਂ ਮੰਨਲੋ ਅਸੀ ਲੇਂਚ ਕਰਨਾ ਵਾ, ਲੰਚ ਕਰਨ ਦਾ ਵੀ ਮਨ ਨੀ ਕਰਦਾ, ਗਰਮੀਆਂ ਦੇ ਵਿੱਚ। ਇਨੀ ਗਰਮੀ ਪੈ ਗਈ ਆ ਅੱਜ-ਕੱਲ ਦੇ ਟਾਇਮ ਤੇ ਹੱਦ ਬਲਕਿ ਹੁਣੇ, ਦੋ-ਤਿੰਨ ਦਿਨਾਂ ਤੋਂ ਥੋੜਾ ਜਿਹਾ ਮੌਸਮ ਆਪਣਾ ਖਾ ਆਂਡੇਆ ਉਹ ਤੋਂ ਬਾਅਦ ਇੰਨੀ ਤਪੀਸ ਹੋਗੀ ਆ, ਇੰਨੀ ਜ਼ਿਆਦਾ, ਕਿ ਬੰਦੇ ਤੋਂ ਬਾਅਦ, ਕਿਤੇ ਨਿਕਲਿਆ ਹੀ ਨਹੀਂ ਜਾ ਗਿਆ ਸੀਗਾ। ਏਸੀ ਤੋਂ ਮਤਲਬ, ਗੱਡੀ'ਚ ਕੀਤੇ ਤੇ ਏਸੀ ਹੀ ਚੱਲਣਾ ਚਲਾਣਾ ਆਪਣਾ
ਬਿਲਕੁਲ-ਬਿਲਕੁਲ, ਠੀਕ ਕਿਹਾ ਤੁਸੀ। ਤੁਹਾਡੀ ਆਵਾਜ਼ ਨੀ ਆ ਰਈ। ਉਹਦੇ ਬਾਅਦ ਤਾਂ ਤੁਹਾਨੂੰ ਪਤਾ ਈ ਐ, ਜਿਵੇਂ ਸਾਵਣ ਦਾ ਮੌਸਮ ਆ ਜਾਂਦਾ, ਉਹਦੇ ਵਿੱਚ ਦੇਖੋ ਤੁਸੀਂ ਵੇਖ ਦੇਖਿਆ ਹੋਏਗਾ ਕਿੰਨੀ ਬਾਰਿਸ਼ ਪੈਂਦੀ ਹੈ, ਸਭ ਕੁਛ ਹੁੰਦਾ ਹੈ। ਐ ਔਰ ਬਾਰਿਸ਼ ਵਿੱਚ ਵੀ ਤੁਸੀਂ ਦੇਖਿਆ ਹੋਏਗਾ। ਚਾਰੋ ਤਰਫ ਕਿੰਨੀ ਹਰਿਆਲੀ, ਹਾਂਜੀ-ਹਾਂਜੀ। ਹੈਲੋ, ਤੁਹਾਡੀ ਆਵਾਜ਼ ਆ ਰਹੀ ਏ ਮੈਨੂੰ, ਮੇਰੀ ਆਵਾਜ਼ ਆ ਰਹੀ ਏ ਤੁਹਾਨੂੰ। ਹੈਲੋ,
ਹੈਲੋ,
ਹਾਂਜੀ-ਹਾਂਜੀ, ਆ ਰਈ ਐ ਤੁਹਾਡੀ ਆਵਾਜ਼ ਹੁਣ, ਹਾਂਜੀ-ਹਾਂਜੀ, ਆ ਰਈ ਐ ਤੁਹਾਡੀ ਆਵਾਜ਼ ਮੈਨੂੰ। ਮੈਂ ਕਿਹਾ ਉਹਦੇ ਬਾਅਦ ਤੁਸੀਂ ਵੇਖਿਆ ਹੋਏਗਾ, ਜਿਵੇਂ ਇਹ ਸਾਵਣ ਦਾ ਮਹੀਨਾ ਆ ਜਾਂਦਾ ਐ, ਉਹਦੇ ਵਿੱਚ ਕਿੰਨੀ ਬਾਰਿਸ਼ ਹੁੰਦੀ ਐ ਚਾਰੋ ਤਰਫ। ਤੁਸੀਂ ਵੇਖਿਆ ਹੋਏਗਾ, ਬੱਦਲ ਛਾਏ ਰਹਿੰਦੇ ਨੇ ਚਾਰੋਂ ਤਰਫ ਤੇ ਬਾਰਿਸ਼ ਵਗੈਰਾ ਹੁੰਦੀ ਐ, ਧਰਤੀ ਵਿੱਚ ਵੀ ਤੁਸੀਂ ਵੇਖ ਵੇਖਿਆ ਹੋਏਗਾ ਕਿ ਮਤਲਬ ਉਹਨਾਂ ਨੂੰ ਵੀ ਜਿਵੇਂ ਅ ਪੰਛੀ ਹੁੰਦੇ ਨੇ, ਉਹਨਾਂ ਨੂੰ ਵੀ ਲੱਗਦਾ ਕਿ ਚਲੋ ਵਧੀਆ। ਔਰ ਇਸ ਮੌਸਮ ਚ ਤੁਸੀਂ ਵੇਖਿਆ ਹੋਏਗਾ, ਪਾਰਕ ਵਿੱਚ ਤੁਸੀਂ ਝੂਲੇ ਵੂਲੇ ਲੱ ਗਾਂਦੀਆਂ ਨੇ ਲੇਡੀਜ਼, ਔਰ ਚਾਏ ਪਕੌੜੇ ਖਾ ਤੇ ਮ ਮਤਲਬ ਮੈ ਫਿਰ ਉਹ ਕਰਦੇ ਨੇ ਸੈਲੀਬ੍ਰੇਟ ਤਰਾਜਾ ਕਰਦੇ ਨੇ, ਆਪਦਾ ਸਾਵਣ ਦਾ ਮਹੀਨਾ।
ਹਾਂਜੀ-ਹਾਂਜੀ। ਇਹ ਹੁਣ ਬਸ ਸਟਾਟਿੰਗ ਆ ਏ, ਕਿਉਂਕਿ ਹੁਣ ਆਪਣਾ ਤੀਜ ਆਊਗੀ, ਉਦੋਂ ਲੇਡੀਜ਼ਾਂ ਦੇ ਫੈਸਟੀਵਲ ਸਟਾਟ ਨੇ। ਉਹ ਤੋਂ ਬਾਅਦ ਤੀਜ ਚ ਝੂਲੇ ਲਾਂਦੇ ਨੇ ਲੇਡੀਐਸਾਂ। ਆਪਣਾ ਪੀਂਗ-ਪੀਂਗ ਪਾਂਦੇ ਨੇ, ਫੇਰ ਉਹ ਤੋਂ ਬਾਅਦ ਆਪਣਾ ਜਿਵੇਂ ਕਿ ਲਾ ਲੋ ਇਹ ਇਹਨਾਂ ਦਾ ਲੇਡੀਜ਼ ਜਾਂ ਦਾ ਫੈਸਟੀਵਲ ਆ। ਇਹ ਸਭੀ ਮਤਲਬ ਆਪਣਾ ਫਰੈਂਡ ਸਰਕਲ ਦੇ ਵਿੱਚ ਰਹਿ ਕੇ ਥੋੜਾ ਜਾ ਇੰਜੋਏ ਵਗੈਰਾ, ਪਾਰਟੀ ਵਗੈਰਾ ਕਰਦੇ ਨੇ।
ਬਿਲਕੁਲ-ਬਿਲਕੁਲ, ਜਿਵੇਂ ਮਹਿੰਦੀ ਲਾਲੀ। ਕੁਛ ਕਰ ਲਿਆ, ਜੀ ਬਿਲਕੁਲ ਕਿੰਨਾ ਮਤਲਬ ਦੇਖ ਖੋ ਵਧੀਆ ਲੱਗ ਉਹ ਵੀ ਹੁੰਦਾ ਨਾ ਕਿ ਥੋੜਾ ਜਾ ਮੌਸਮ ਵੀ ਥੋੜ੍ਹਾ ਜੀ ਬਾਰਿਸ਼ ਆਂਦੀ ਐ, ਤਾਂ ਵਧੀਆ ਹੋ ਜਾਂਦਾ ਥੋੜ੍ਹਾ ਜਾ।
ਹਾਂਜੀ-ਹਾਂਜੀ-ਹਾਂਜੀ।
ਉਹਦੇ ਬਾਅਦ ਤਾਂ, ਹਾਂਜੀ-ਹਾਂਜੀ।
ਇਹੀ ਆ ਕਿ ਹਾਂ ਬਾਈ ਬੰਦਾ ਫੈਸਟੀਵਲ ਵੀ ਇਹਨਾਂ ਦਾ ਲੇਡੀਸਾਂ ਦਾ ਮਤਲਬ ਇਹ ਵਧੀਆ ਹੁੰਦਾ ਵਾ ਆਪਣਾ। ਇਹਦੇ ਤੇ ਜਿਵੇਂ ਇਹ ਲਾ ਲੋ ਕੋਈ ਲੇਡੀਜ਼ ਹੈਗਾ, ਉਹਨਾਂ ਦਾ ਵਿਆਹ ਹੋਇਆ-ਹੋਇਆ, ਉਹਨਾਂ ਦੇ ਘਰਦੇ ਆਂਦੇ ਨੇ ਤੀਜ ਤੇ, ਉਹ ਆਪ ਬਣਾਇਆ ਜਿਵੇਂ ਕਹਿੰਦੇ ਆ ਕੁਛ ਦੇਣ ਲਈ। ਏਦਾਂ ਆਂਦੇ ਨੇ ਹਾਂਜੀ।
ਬਿਲਕੁਲ-ਬਿਲਕੁਲ। ਉਹਦੇ ਬਾਅਦ ਤਾਂ ਤੁਹਾਨੂੰ ਪਤਾ ਈ ਐ ਫਿਰ ਸ਼ਰਦ ਰੀਤੂ ਆ ਜਾਂਦੀ ਐ, ਉਹਦੇ ਵਿੱਚ ਵੀ ਤੁਹਾਨੂੰ ਪਤਾ ਐ ਮੋਸ ਮ ਵਧੀਆ ਹੋ ਜਾਂਦਾ ਐ, ਔਰ ਬਰ ਸਾਤਾਂ ਵੀ ਨਹੀਂ ਹੁੰਦੀਆਂ, ਤਾਂ ਹਵਾਵਾਂ ਦੇਖੋ ਠੰਡੀਆਂ-ਠੰਡੀਆਂ ਚੱਲਣੀ ਲੱਗ ਜਾਂਦੀਆਂ ਨੇ, ਗਰਮੀ ਦੀ ਗਰਮੀ ਵੀ ਘੱਟ ਹੋ ਜਾਂਦੀ ਐ। ਔਰ ਮਤਲਬ ਗਰਮੀ ਵੀ ਨੀ ਹੁੰਦੀ, ਤਾਂ ਸਰਦੀ ਵੀ ਨਹੀਂ ਹੁੰਦੀ ਇਹਦੇ ਵਿੱਚ। ਔਰ ਮੌਸਮ ਵੀ ਕਿੰਨਾ ਵਧੀਆ ਹੋ ਜਾਂਦਾ, ਆਸਮਾਨ ਵੀ ਕਿੰਨਾ ਸਾਫ-ਸੁਥਰਾ ਰਾਤੀ ਚੰਦ ਵੇਖ ਖੋ ਆਪਾਂ ਵੇਖਦੇ ਆ, ਕਿੰਨਾ ਚਮਕਦਾ ਖਿਲਦਾ ਪਿਆ ਹੁੰਦਾ ਐ।
ਹਾਂਜੀ-ਹਾਂਜੀ, ਅ ਹੁਣੇ ਤਾਂ ਏਦਾਂ ਵਾ ਆਪਣਾ ਬੰਦਾ ਦਿਨੇ ਤਾਂ ਬਾਹਰ ਨਿਕ ਘਲੀ ਨਹੀਂ ਸਕਦਾ ਇੰਨੀ ਜ਼ਿਆਦਾ ਧੁੱਪ ਹੋ ਗਈ ਆ ਹੁਣ। ਤਿੰਨ- ਚਾਰ ਦਿਨਾਂ ਤੋਂ ਮਤਲਬ ਅੱਜ ੱ ਵੀ ਮੀਂਹ ਪੈ ਗਿਆ ਵਾ, ਤੇ ਹੁਣ ਹਣੇ ਤੱਕ ਪੈ ਲਿਆ ਵਾ ਦੋ- ਤਿੰਨ ਘੰਟੇ ਤੇਜ਼ ਹੋ ਜਾਂਦਾ ਵਾ ਕਦੇ ਹੁੰਦਾ ਵਾ ਕਦੇ ਫੇਰ ਥੋੜੀ ਦੇਰ ਬਾਅਦ ਸਟਾਰਟ ਹੋਜੂਗਾ। ਹੁਣ ਇਹ, ਹੁਣ ਇਹ ਮ੍ਹੀਨੇ 'ਚ ਪੰਦਰਾਂ ਤਰੀਕ ਤੋਂ ਬਾਅਦ ਸਾਮਣ ਲੱਗ ਜੂਗਾ ਨਾ। ਤਾਂ
ਹਾਂਜੀ-ਹਾਂਜੀ।
ਕਲ ਕੇ ਹੁਣ ਮੀਂਹ ਪੈਣਾ ਸੋ ਗਿਆ।
ਬਿਲਕੁੱਲ-ਬਿਲਕੁੱਲ ਸਾਵਨ ਚਰੋ ਤੁਹਾਨੂੰ ਪਤਾ ਈ ਐ ਕਿੰਨਾ ਗਹੇਵਰ ਵਗੈਰਾ ਸਭ ਕੁਛ ਕਿੰਨਾ ਆ ਜਾਂਦਾ ਹੈ। ਉਹ ਚੀਜ਼ਾਂ ਦਾ ਵੀ ਖਾਣ ਦਾ ਦੇਖੋ, ਆਪਦਾ ਮਜ਼ਾ ਆਉਦਾ ਫਿਰ ਸਰਦੀ ਆਂਦੀ ਐ ਤੁਹਾਨੂੰ ਪਤਾ ਐ ਸਰਦੀ ਵਿੱਚ ਵੀ ਦੇਖੋ ਕਿੰਨਾ ਮਤਲਬ ਆਪਾਂ ਖਾਣ ਪੀਣ ਲਈ ਕਿੰਨੀ ਵਧੀਆ ਦੀਆਂ ਚੀਜ਼ਾਂ ਸਾਰੀ ਹਰੀ-ਹਰੀ ਸਬਜ਼ੀਆਂ ਮਿਲਦੀਆਂ ਨੇ ਸਾਨੂੰ ਖਾਣ ਲਈ। ਆਪਾਂ ਜਿਵੇਂ ਸਾਗ ਬਣਾ ਲਿਆ। ਕੁਛ, ਬਣਾ ਲਿਆ ਮੇਥੀ ਇਹ ਸਬਜ਼ੀਆਂ ਵੀ ਆ ਜਾਂਦੀਆਂ ਨੇ ਸਰਦੀਆਂ ਤਾਂ ਦੇਖੋ ਵਾਧੂ ਸਬ ਸੂਪ ਵਗੈਰਾ ਬਣਾ ਕੇ ਪੀਂਨੇ ਆ ਆਪਾਂ ਜਿਵੇਂ ਗਰਮ ਕੱਪੜੇ ਪਹਿਨਦੇ ਆਾਂ ਉਹ ਧੂਪੂ ਵਿੱਚ ਵੀ ਬਹਿੰਦੇ ਹਾਂ। ਕਿੰਨਾ ਵਧੀਆ ਲੱਗਦਾ ਔਰ ਗਰਮੀਆਂ 'ਚੋਂ ਉਹੀ ਧੂਪ ਸਾਨੂੰ ਵਧੀਆ ਨੀ ਲੱਗਦੀ ਔਰ ਸਬਜ਼ੀਆਂ ਨੂੰ ਉਹੀ ਧੂੱਪ ਸਾਨੂੰ ਵਧੀਆ ਲੱਗਦੀ ਹੈ।
ਹਾਂਜੀ-ਹਾਂਜੀ।
ਓਹੀ ਫਿਰ,
ਮੌਸਮ -ਮੌਸਮ ਕੀ ਚੱਲਦਾ ਵਾ ਨਾ ਸੀਜਨ ਵੀ ਮੰਨ ਲਓ ਹੁਣ ਅਸੀਂ ਗਰਮੀਆਂ 'ਚ ਤਾਂ ਠੰਡ ਦੇ ਕੱਪੜੇ ਤਾਂ ਪਾ ਨਹੀਂ ਸਕਦੇ।
ਬਿਲਕੁਲ-ਬਿਲਕੁਲ।
ਚੱਲ ਪੈਂਦਾ ਵਾ। ਮੰਨ ਲਓ ਆਪਣਾ ਕਿ, ਗਰਮੀਆਂ ਨੇ ਸਾਨੂੰ ਹਾਫ ਬਾਜੂ ਦੀ ਟੀ ਸ਼ਲਰਟਾਂ ਸਰਟਾਂ ਹਾਫ ਬਾਜੂ ਦੀਆਂ ਚਾਹੀਦੀਆਂ ਨੇ।
ਬਿਲਕੁਲ ਜੀ ਬਿਲਕੁਲ। ਉਹ ਤਾਂ ਹੁੰਦਾ ਹੀ ਹੈ, ਦੇਖੋ ਗਰਮੀਆਂ 'ਚ ਗਰਮੀਆਂ ਦੇ ਕੱਪੜੇ ਪਹਿਨਦੇ ਆਂ, ਉਹ ਹੁਣ ਸਰਦੀਆਂ ਹੁੰਦੀ ਹੈ ਤਾਂ ਸਰਦੀਆਂ ਦੇ ਸਰਦੀ ਵਿੱਚ ਸਰਦੀ ਦੇ ਮੁਤਾਬਿਕ ਕੱਪੜੇ ਪਾਂਦੇ ਹਾਂ। ਔਰ ਜਿਵੇਂ ਬਰ ਸੱਤ ਵਗੈਰਾ ਹੁੰਦੀਆਂ ਨੇ, ਤੇ ਉਹਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਤਾਂ ਗਰਮੀ ਵੀ ਹੁੰਦੀ ਹੈ, ਨਾ ਠੰਡ ਹੁੰਦੀ ਹੈ ਤਾਂ ਉਹਦੇ 'ਚ ਤਾਂ ਜੇ ਜ਼ਿਆਦਾਤਰ ਦੇਖੋ ਬਾਰਿਸ਼ ਹੋ ਰਹੀ ਹੁੰਦੀ ਹੈ ਤਾਂ, ਆਪਾਂ ਰੇਨਕੋਟ ਵਗੈਰਾ ਯੂਜ ਕਰ ਲੈਂਦੇ। ਅੰਬਰੇਲਾ ਵਗੈਰਾ ਯੂਜ ਕਰ ਲੈਂਦੇ ਨੇ ਸ ਹ ਹ ਦੇ ਓ ਹਰ ਮੌਸਮ ਦਾ ਆਵਦਾ-ਆਵਦਾ ਉਹ ਹੁੰਦਾ ਨਾ, ਜਿਵੇਂ ਸਰਦੀ ਵਿੱਚ ਗਰਮੀਆਂ ਵਿੱਚ ਸਾਨੂੰ ਠੰ ਠੰਡਾ ਖਾਣਾ ਵਧੀਆ ਲੱਗਦਾ ਠੰਡੀ ਚੀਜ਼ਾਂ ਪੀਣਾ। ਸ਼ੇਕ ਵਗੈਰਾ ਲੈਣਾ ਔਰ ਗਰਮੀਆਂ ਵਿੱਚ ਆਪਾਂ ਗਰਮ ਚੀਜ਼ਾਂ ਖਾਂਣੇ ਹਾਂ। ਜਿਵੇਂ ਪੰਜੀਰੀ ਵਗੈਰਾ ਬਣ ਗਈ ਘਰੇ ਔਰ, ਚਾਹ ਵਗੈਰਾ ਕਿੰਨੀ ਲੋਕ ਕੀ ਪੀਂਦੇ ਨੇ ਚਾਹ ਕੌਫੀ ਹੋ ਗਈ।
ਹਾਂਜੀ -ਹਾਂਜੀ ਉਹੀ ਉਹੀ ਆ ਨਾ ਹੁਣ, ਮੰਨ ਲਓ ਅਸੀਂ ਹੁਣ ਇੰਨੀ ਗਰਮੀ ਪੈ ਗਈ ਆ। ਆਪਣਾ ਕਿਤੇ ਜੇ ਬੰਦੇ ਦਾ ਮਨ ਵੀ ਹੋਵੇ, ਬੰਦੇ ਨੇ ਸੋਪਿੰਗ ਕਰਨੀ ਹੈ ਜਾਂ ਕਿਤੇ ਘੁੰਮਣ ਜਾਣਾ ਵਾ। ਗਰਮੀ ਦੇਖ ਕੇ ਬੰਦਾ ਘਰੋਂ ਦੀ ਬਾਹਰ ਨੀ ਨਿਕਲਦਾ ਵਾ।
ਬਿਲਕੁਲ- ਬਿਲਕੁਲ ਠੀਕ ਆ, ਤੁਸੀਂ ਗਰਮੀ ਚ ਤਾਂ ਦੇਖੋ। ਅ ਮਤਲਬ ਚਲੋ, ਹਰ ਆਪਾਂ ਤਾਂ ਕਹਿੰਦੇ ਹਾਂ ਹਰ ਮੌਸਮ ਦੇਖੋ ਆਉਣਾ ਚਾਹੀਦਾ। ਹਰ ਮੌਸਮ ਸਭ ਦੀ ਆਪਦੀ ਆਪਦੀ ਜਰੂਰਤ ਹੁੰਦੀ ਏ ਦੇਖੋ ਆਪਾਂ ਜਿੱਥੇ ਰਹਿੰਦੇ। ਆਂ, ਹੁਣ ਕਈ ਲੋਕ ਅਸੀਂ ਬਾਹਰ ਮਤਲਬ ਠੰਡੇ ਇਲਾਕੇ ਵਿੱਚ ਰਹਿੰਦੇ ਨੇ ਉੱਥੇ ਠੰਡ ਜ਼ਿਆਦਾ ਪੈਂਦੀ ਹੈ ਆਪਾਂ ਜਿੱਥੇ ਰਹਿੰਦੇ ਹਾਂ ਉੱਥੇ ਸਾਰੇ ਤਰ੍ਹਾਂ ਦੇ ਮੌਸਮ ਅਸੀਂ ਵੇਖਦੇ ਹਾਂ। ਚਲੋ ਵਧੀਆ ਗੱਲ ਐ ਸਾਰੇ ਮੌਸਮ ਵੇਖਣੇ ਵੀ ਚਾਹੀਦੇ ਏ ਇਨਸਾਨ ਨੂੰ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ।
ਠੀਕ ਹੈ ਜੀ। ਸਤਿ ਸ਼੍ਰੀ ਅਕਾਲ।